ਓ ਸਤਿ ਸ੍ਰੀ ਅਕਾਲ ਮੈਮ ਹੋਰ ਕਿਵੇਂ ਓ
ਵਧੀਆ ਵਧੀਆ ਮੈਮ ਤੁਸੀਂ ਦੱਸੋ ਘਰ ਬਾਰ ਕਿੱਦਾਂ ਸਾਰੇ
ਹਾਂਜੀ ਸਭ ਵਧੀਆ ਤੁਸੀਂ ਸੁਣਾਓ
ਵਧੀਆ ਵਧੀਆ ਮੈਮ ਹੋਰ ਕੀ ਕਰ ਰੇ ਸੀ ਮੈਮ
ਕੁਛ ਨੀ ਮੈਮ ਬਸ ਰੋਟੀ ਖਾ ਕੇ ਹਟੇ ਸੀ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਓਂ
ਬਸ ਮੈਮ ਅਸੀਂ ਵੀ ਰੋਟੀਓ ਖਾ ਕੇ ਹਟੇ ਆ ਹੋਰ ਦੱਸੋ ਮੈਮ ਕਿੱਦਾਂ ਦਾ ਤੁਹਾਡਾ ਗਰਮੀ ਦਾ ਮਾਹੌਲ।
ਮੈਮ ਗਰਮੀ ਤਾਂ ਬੋਤ ਜ਼ਿਆਦਾ ਪੈ ਰੀ ਐ। ਐਤਕੀ ਗਰਮੀ ਨੇ ਤਾਂ ਬੱਸ ਕਰਾਈ ਪਈ ਹੈ ਤੁਆਨੂੰ ਪਤਾ ਤਾ ਈ ਐ ਗਰਮੀ ਕਿੰਨੀ ਐ
ਸਈ ਗੱਲ ਐ ਐਨੀ ਗਰਮੀ ਹੋ ਰਹੀ ਹੁਣ ਤਾ ਬਾਹਰ ਨਿਕਲਣ ਨੂੰ ਵੀ ਬਿਲਕੁਲ ਵੀ ਮਨ ਨੀ ਕਰਦਾ ਹੈਗਾ ਬੰਦੇ ਦਾ ਏ ਗਰਮੀ ਪੈ ਰਹੀ ਐ ਨਾ ਬਾਹਰ
ਹਾਂਜੀ ਹਾਂਜੀ ਤੇ ਉਈ ਤੇ ਐ ਨਾ ਮੈਮ ਦੇਖੋ ਛੁੱਟੀਆਂ ਵੀ ਚੱਲ ਰਹੀਆਂ ਫੇਰ ਵੀ ਆਪਾਂ ਕਿਤੇ ਨੀ ਜਾ ਰੇ ਹੈਗੇ ਕਿਉਂਕਿ ਦੇਖਲੋ ਗਰਮੀ ਕਿੰਨੀ ਜਾਦਾ ਐ
ਹਾਂਜੀ ਹਾਂਜੀ
ਹੋਰ ਦੱਸੋ ਤੁਸੀਂ ਦੱਸੋ ਤੁਸੀਂ ਕਿਵੇਂ ਕ ਛੁੱਟੀਆਂ ਕੱਟ ਰੇ ਓ
ਬਸ ਮੈਂਮ ਮੈਂ ਇੰਨੀ ਗਰਮੀ ਆ ਘਰ ਈ ਬੈਠੇ ਰੈਣੇ ਆਂ ਹੋਰ ਤਾਂ ਕੋਈ ਕੰਮ ਹੈ ਨੀ ਦੇਖੋ ਥੋੜਾ ਮੋਟਾ ਘਰ ਦਾ ਸ ਨਿਵੇੇੜ ਕੇ ਕੰਮ ਫੇਰ ਆਪਾਂ ਚਲੋ ਮੈਂ ਕਿਆਂ ਚਲੋ ਕੰਮ ਕਰ ਲੈਨੇ ਆਂ ਥੋੜ੍ਹਾ ਮੋਟਾ
ਹਾਂਜੀ ਹਾਂਜੀ ਨੀ ਚਲੋ ਠੀਕ ਐ ਓਈ ਐ ਕਿਉਂਕਿ ਹੁਣ ਗਰਮੀ ਚ ਤਾਂ ਐ ਈ ਹੁੰਦਾ ਵੀ ਬਸ ਅੰਦਰ ਬੈਠੇ ਰੋ ਚਾਏ ਏ ਸੀ ਲੱਗਿਆ ਹੋਏ, ਚਾਏ ਕੂਲਰ ਲੱਗਿਆ ਹੋਏ ਕਿਉਂਕਿ ਗਰਮੀ ਇੰਨੀ ਜ਼ਿਆਦਾ ਐ।
ਹਾਂਜੀ ਹਾਂ ਮੈਮ ਏ ਤਾ ਹੈ।
ਵੇ ਮੈਮ ਇੰਨੀ ਗਰਮੀ ਇਹ ਪਹਿਲੀ ਵਾਰ ਈ ਪਈ ਆ ਇੰਨੀ ਗਰਮੀ ਵੈਸੇ ਪੈਲਾਂ ਪਈ ਨੀ ਹੈਗੀ ਕਦੇ
ਸਈ ਗੱਲ ਐ ਮੈਮ ਦੇਖੋ ਜਿੱਦਾਂ ਹੁਣ ਇਸ ਵਾਰ ਠੰਡ ਜਾਦਾ ਪੈ ਗਈ ਸੀ ਇਸ ਵਾਰ ਗਰਮੀ ਜਾਦਾ ਪਊਗੀ ਮੈਨੂੰ ਤਾਂ ਆਈ ਸਿਸਟਮ ਲੱਗ ਰਿਹਾ।
ਹਾਂਜੀ ਹਾਂਜੀ ਕਿਉਂਕਿ ਗਰਮੀ ਹੈ ਈ ਬਹੁਤ ਜਾਦਾ ਤੁਸੀਂ ਦੇਖ ਲਓ ਆਪਾਂ ਛੇ ਸੱਤ ਸਾਢੇ ਛੇ ਸੱਤ ਵਜੇ ਵੀ ਆਪਾਂ ਨ। ਕਲੀ ਅ ਨਾ ਉਸ ਟਾਈਮ ਵੀ ਥੋੜਾ-ਥੋੜਾ ਸੇਕ ਹੁੰਦਾ ਐ।
ਅਗਰ ਮੈਮ ਤੁਸੀਂ ਸ਼ਾਮ ਨੂੰ ਮਤਲਬ ਅਸੀਂ ਜਿੱਦਣ ਸ਼ਾਮ ਨੂੰ ਘੁੰਮਣ ਜਾਂਦੇ ਅ ਨਾ ਖੇਤਾਂ ਵੱਲ। ਤੇ ਅਗਰ ਤੁਸੀਂ ਦੇਖ ਖੋਗੇ ਨਾ ਉੱਥੇ ਨਾ ਹੁੰਦਾ ਐਡੀ ਅਸੀਂ ਛੇ ਸੱਤ ਵਜੇ ਜਾਂਦੇ ਆ ਤਾਂ ਵੀ ਐਡੀ ਧੁੱਪ ਹੁੰਦੀ ਐ ਨਾ ਸੂਰਜ ਖੜਿਆ ਹੁੰਦਾ। ਤੇ ਜਾਣ ਨੂੰ ਬਿਲਕੁਲ ਮਨ ਨੀ ਕਰਦਾ ਹੈਗਾ ਕਿ ਅਸੀਂ ਬਾਹਰ ਜਾਈਏ ਜਾਂ ਕੁਛ ਕਰੀਏ ਕੰਮ ਵਗੈਰਾ
ਬਿਲਕੁਲ ਬਿਲਕੁਲ ਮੈਮ ਐਂ ਈ ਹੋਈ ਜਾਂਦਾ ਦੇਖੋ ਹੁਣ ਤਾਂ ਨਾ ਐਂ ਵੀ ਗਰਮੀ ਚ ਤਾਂ ਆਪਣੇ ਆਪ ਨੂੰ ਹਾਈਡਰੇਟ ਰੱਖ ਖੋ ਪਾਣੀ ਪੀਓ ਹਨਾ ਸ਼ਿਕੰਜਵੀ ਵਗੈਰਾ ਪੀਓ ਐਵੇਂ ਦੇ ਤਾਂ ਕੀ ਗਰਮੀ ਘਾੱਟ ਲੱਗੇ, ਕਿਉਂਕਿ ਓਹੀ ਹੈ ਨਾ ਆਪਾਂ ਪਾਨੀ ਬੋਹਤ ਘਾੱਟ ਪੀਨੇ ਆਂ ਨਾ, ਜਿਸ ਕਾਰਕੇ ਫੇਰ ਆਪਾਂ ਨੂੰ ਜਾਦਾ ਗਰਮੀ ਲਗਦੀ ਐ।
ਹਾਂਜੀ, ਹਾਂ ਮੈਮ ਦੇਖੋ, ਮੈਮ ਵਾੱਧ ਤੋ ਵਾੱਧ ਅਪਾਂ ਜਿੰਨਾ ਪਾਣੀ ਪੀਵਾਂਗੇ, ਅਪਨੇ ਸ਼ਰੀਰ ਨੂੰ ਉਨਾ ਹੀ ਓ ਹੋਊਗਾ। ਅਪਣੇ ਸ਼ਰੀਰ ਚ ਨੀ ਕਮੀ ਰੈਜੂ। ਕਿਉਕਿ ਪਾਣੀ ਦੇ ਅਗਰ ਆਪਾਂ ਪਾਨੀ ਨਹੀਂ ਪੀਵਾਂਗੇ ਤੇ ਐਦਾ ਵੀ ਬੋਤ ਵੱਡਾ ਉਹ ਆ।
ਹਾਂਜੀ, ਆ ਦੇਖ ਲੋ ਹੂਣ ਨੀ ਪਊਗਾ, ਪਰ ਲੋਗ ਤਾ ਓਹੀ ਪੇੜ, ਦਰਖਤ ਕੱਟੀ ਜਾ ਰਹੇ ਨੇ।
ਓਹੀ ਤਾਂ ਗਾਲ ਐ, ਮੈਮ ਇਨਾਂ ਨੂੰ ਏਦਾਂ ਹੁੰਦਾ ਬੀ ਪਤਾ ਨੀ ਕੀ ਪੇੜ, ਦਰਖ਼ਤ ਕੱਟਣਾ ਏਨਾਂ ਨੂੰ ਐ ਨੀ ਪਤਾ ਵੀ ਉਤੋਂ ਆਕਸੀਜਨ ਮਿਲਦੀ ਆਪਾਂ ਨੂੰ ਕਿੰਨਾ ਪ੍ਰੋ ਹੁੰਦਾ ਆਪਾਂ ਨੂੰ ਵਦੀਆ। ਦਆ ਲਾਗਦਾ ਜਦੋਂ ਦਰੱਖਤ ਲੱਗੇ ਹੁੰਦੇ ਐਂ, ਫਲ ਫਰੂਟ ਖਾਨ ਨੂੰ ਲ ਮਿਲਦੈ ਅਪਾਂ ਨੂੰ।
ਹਾਂਜੀ ਹਾਂ, ਹੁਨ ਤੂਸੀ ਦੇਖ ਲੋ ਵੀ ਐ ਐਨੇ ਜੰਗਲ ਕੱਟ ਕੱਟੇ ਜਾ ਰਹੇ ਨੇ ਹਨਾ, ਫਿਰ ਕੈੰਦੇ ਆ ਵੀ ਮੀਂਹ ਨੀ ਪੈਂਦਾ ਗਰਮੀ ਇੰਨੀ ਜਾਦਾ ਹੋਈਏ ਵਿਚਾਰੇ ਪੰਛੀ, ਪਕਸ਼ੀ ਜੇੜੇ ਹੁੰਦੇ ਨੇ ਓਨਾਂ ਦਾ ਵੀ ਨਾਲੇ ਘਾਰ ਉੱਜੜਦੈ, ਜਦੋਂ ਏ ਦਰੱਖਤ ਵਗੈਰਾ ਕੱਟ ਟੇ ਜਾਂਦੇ ਨੇ।
ਮੈਮ ਓ ਏ ਨੀ ਦੇਖਦੇ ਹੈਗੇ ਕਿ ਜਦੋ ਅਪਾਂ ਕਿਸੇ ਦਾ ਘਾਰ ਉਜਾੜਦੇ ਆਂ, ਫੇਰ ਓਹੀ ਤੇ ਗੱਲ ਐ ਨਾ ਫਿਰ ਅਪਣਾ ਵੀ ਓਦਾਂ ਈ ਹੁੰਦੈ, ਜਦੋਂ ਅਪਾਂ ਕਿਸੇ, ਓ ਤੋ ਬਿਚਾਰੇ ਬੇ ਬੇਜ਼ੁਬਾਨ ਹੁੰਦੇ ਆ ਓਨਾਂ ਨੂੰ ਥੋੜਾ ਨਾ ਪਤਾ ਹੁੰਦਾ ਅਸੀ ਕਿ ਕਿੱਥੇ ਰੈਣੈ, ਕਿੱਥੇ ਨੀ ਰੈਣਾ ਹੈਗਾ।
ਹਾਂਜੀ, ਹਾਂਜੀ, ਹਾਂਜੀ।
ਤੇ ਨੀ ਸੋਚਦੇ ਹੈਗੇ ਦਰਕਤ ਨੂੰ ਕੱਟਨ ਵੇਲੇ ਕਿ ਹਾਂ ਅਸੀ ਇਨਾਂ ਨੂੰ ਕਾੱਟ ਰੇ ਆਂ, ਏਦਾ ਕੋਈ ਰੁ ਏਦਾ ਕੋਈ ਅਪਾਂ ਨੂੰ ਨੁਕਸਾਨ ਹੋ ਰੇਆ ਜਾ ਫਾਇਦਾ ਹੋ ਰੇਹਾ। ਲੋਕਾਂ ਨੂੰ ਬਿਲਕੁਲ ਇਸ ਚੀਜ਼ ਦਾ ਨੀ ਪੇਆ ਹੁੰਦਾ, ਬਾੱਸ ਉਨਾਂਨ ਏਦਾਂ ਹੁੰਦਾ ਕਿ ਏਨਾਂ ਨੂੰ ਵੇਚੋ ਤੇ ਏਨਾਂ ਤੋ ਕਮਾਈ ਲੋ।
ਓਈ ਤੇ ਹੈਗਾ ਨਾ ਦੇਖੋ ਵੀ ਅਗਰ ਆਪਾਂ ਅਗਰ, ਹਰ ਇੱਕ ਇਨਸਾਨ ਚਲੋ ਜਾਦਾ ਨੀ ਇੱਕ, ਇੱਕ ਦਰ ਤੋਦਾੱ ਵੀ ਲਗਾਏਗਾ। ਤਾਂ ਵੀ ਦੇਖੋ ਚਲੋ ਥੋੜੇ ਸਾਲ ਤੱਕ ਓ ਵੱਡਾ ਹੋਊਗਾ ਤਾ ਕੋਈ ਨਾ ਕੋਈ ਫੈਦਾ ਈ ਦਊਗਾ ਏ ਕੇੜਾ ਨੁਕਸਾ
ਹਾਂਜੀ, ਹਾਂਜੀ ਹੁਣ ਮੈਮ ਦੇਖੋ ਲੋਕ ਪਤਾ ਕੀ ਕਾਰਦੇ ਨੇ ਐਡਾ, ਐਡਾ ਨਾ ਬਾਗ਼ ਵਾੱਡ ਦਿੰਦੇ ਨੇ। ਠੀਕ ਹੈ, ਫਿਰ ਉਸ ਤੋਂ ਬਾਦ ਨਾ ਉਥੇ ਪੌਦੇ੍ ਲਗਾਂਦੇ ਨੇ ਅਗਰ ਓਨਾਂ ਨੂੰ ਪੁੱਛੀਏ ਕਿ ਓ ਕਦੋਂ ਵੱਡੇ ਹੋਣਗੇ ਕਦੋਂ ਹੋ ਆਕਸੀਜਨ ਦੇਨਗੇ ਤੂਸੀ ਜੇੜੇ ਵੱਡੇ ਆ ਉਨਾਂ ਨੂੰ ਕਿਉਂ ਵਾੱਡ ਰਹੇ ਔਂ ਓਨਾਂ ਨੂੰ ਨਾ ਓਨਾਂ ਦੇ ਨਾਲ ਈ ਕੋਈ ਲਾਦੋ।
ਓਈ ਤਾ ਗਾੱਲ ਐ ਨਾ, ਹੁਣ ਕੀ ਜਦੋਂ ਤੂਸੀ ਐਡੇ ਵੱਡੇ ਓ ਦਾੱਸ ਪੰਦਰਾਂ ਸਾਲ ਨੂੰ ਇਡਾ ਵੱਡਾ ਹੁੰਦੈ, ਤੂਸੀਂ ਨਵਾਂ ਛੋਟਾ ਜਦੋ ਤੋਂ ਲਗਾਉਂਗੇ ਓ ਫੇਰ ਓਨੇ ਈ ਪੰਦਰਾਂ, ਦਾੱਸ-ਪੰਦਰਾਂ ਸਾਲ ਹੋਊਗਾ, ਓ ਕਦੋਂ ਵੱਡਾ ਹੋਊਗਾ।
ਓਹੀ ਤਾਂ ਗਾੱਲ ਐ ਨਾ ਮੈਮ ਦੇਖੋ ਹੁਣ ਐ ਇੰਨੀ ਜਲਦੀ ਨੀ ਕੋਈ ਵੀ ਜ ਜਦੋਂ ਅਪਾਂ ਦੇਖਦੇ ਆਂ, ਜਦੋਂ ਅਪਾਂ ਕੋਈ ਛੋਟਾ ਰੁੱਖ ਲਗਾਨੇ ਆਂ, ਬੋਹਤ ਜਲਦੀ ਆਪ ਨੂੰ ਐਨੀ ਓ ਨੀ ਮਿਲਦਾ ਹੈਗਾ, ਜਦੋਂ ਬੜਾ ਹੋਊਗਾ ਫੇਰ ਕਿਤੇ ਜਾ ਕੇ ਅਪਾਂ ਨੂੰ ਕੁਛ ਦਊਗਾ ਜਿਵੇਂ ਫਲ ਹੋ ਗੇਆ, ਓਕਸੀਜਨ ਹੋ ਗੀ, ਓ ਕੋਈ ਚੀਜ ਜੇ ਬੜੇ ਹੋ ਕੇ ਦਊਗਾ, ਛੋਟਾ ਹੁੰਦਾ ਤੇ ਨੀ ਕੁੱਛ ਵੀ ਦੇ ਸਕਦਾ ਓਹ।
ਹਾਂਜੀ, ਹਾਂਜੀ ਓਈ ਤਾ ਹੈਗਾ ਨਾ, ਹੁਣ ਵੀ ਅਗਰ ਦੇਖੋ ਚਲ ਕੋਈ ਸਾਨ ਅਗਰ ਫਰੂਟ ਆਲਾ ਵੀ ਲਗਾ ਰਏ, ਤਾਂ ਓਨੂੰ ਕਿੰਨੇ ਫਾਇਦੇ ਹੋਨਗੇ, ਨਾਲ ਤਾਂ ਓਨੂੰ ਫਰੂਟ ਵੀ ਮਿਲੂਗਾ, ਨਾਲ ਓਨੂੰ ਫ਼ਾਇਦਾ ਵੀ ਹੋਊਗਾ ਏ ਤੋਂ ਚੰਗਾ ਚਲ ਓ ਐਂ ਹੂੰਦੈ ਵੀ ਅਪਾਂ ਪੌਦੇ ਲਗਾਈਏ ਤਾ ਆਪਾਂ ਨੂੰ ਵੀ ਫੈਦਾ ਤੇ ਅਪਣਾ ਇਨਵਾਰਮੈਂਟ ਵੀ
ਹਾਂ ਓਈ ਤਾ ਹੈ ਨਾ ਮੈਮ ਦੇਖੋ ਹੁਨ ਜਿੱਦਾਂ ਆਪਾਂ ਖੇਤਾਂ ਵਗੈਰਾ ਚ ਚੱਲਜੀਏ ਹਨਾ ਖੇਤਾਂ ਚ ਕਿੰਨੀ ਆਰਾਮਦਾਰੀ ਹੁੰਦੀ ਐ, ਐਡੇ ਤੋ ਪੇੜ, ਪੌਧੇ ਹੁੰਦੇ ਆ ਐਨਾ ਵਦੀਆ ਮੈਹਸੂਸ ਹੁੰਦਾ ਨਾ, ਜਦੋਂ ਅਪਾਂ ਏਡੇ ਦਰਖਤਾਂ ਦੇ ਵਿੱਚ ਬੈਂਦੇ, ਜਦੋਂ ਅਪਾਂ ਏਦਾਂ ਹੁੰਦਾ ਕਿ ਘਰ ਆ ਜਾਂਨੇ ਆ ਫਿਰ ਹੁੰਦੈ ਯਾਰ ਕਿੱਡੀ ਗਰਮੀ ਲਾੱਗ ਰੀ ਏ, ਕਿੰਨਾ ਕੁੱਛ ਲਾੱਗ ਰਾ, ਓਥੇ ਨਾ ਅਪਾਂ ਨੂੰ ਦਰਖ਼ਤਾਂ ਦੀ ਛਾਂ ਈ ਐਨੀ ਮਿਲ ਜਾਂਦੀ ਐ।
ਹਾਂ, ਹਾਂ ਬਿਲਕੁਲ। ਹੁਨ ਤੂਸੀ ਦੇਖੋ ਅਗਰ ਖੇਤ ਵਗੈਰਾ ਚ ਜਾਂਨੇ ਆਂ ਨਾ, ਤਾ ਉਥੇ ਅਪਾਂ ਨੂੰ ਹ ਹਵਾ ਦੀ ਲੋੜ ਈ ਨੀ ਹੁੰਦੀ ਕਿਉਂਕਿ ਪਹਿਲਾਂ ਹੀ ਨੈਚੁਰਲੀ ਵਧੀਆ ਹਵਾ ਚੱਲ ਰਹੀ ਹੁੰਦੀ ਹੈ।
ਹਾਂਜੀ ਹਾਂ ਤੁਸੀਂ ਦੇਖ ਲਓ ਜਿੱਦਾਂ ਹੁਣ ਲੋਕਾਂ ਦੇ ਘਰੇ ਏ ਸੀ ਲੱਗੇ ਹੁੰਦੇ ਹੈ।
ਹਾਂਜੀ
ਜੇ ਆਪਾਂ ਏਸੀਆਂ ਦੇ ਨੀਚੇ ਬੈਠਾਂਗੇ ਏਸੀ ਤੋਂ ਵੀ ਇੰਨੀਆਂ ਬਿਮਾਰੀਆਂ ਲੱਗਦੀਆਂ। ਆਪਾਂ ਖੇਤਾਂ 'ਚ ਜਾਵਾਂਗੇ। ਉੱਥੇ ਦਰਖ਼ਤਾਂ ਨੀਚੇ ਬੈਠਾਂਗੇ ਸ਼ੁੱਧ ਹਵਾ ਲਵਾਂਗੇ ਉਹ ਏ ਸੀ ਦੇ ਬਰਾਬਰ ਹੀ ਹੋ ਜਾਂਦੀ ਹੈ ਫਿਰ
ਹਾਂਜੀ ਨਹੀਂ ਤੁਸੀਂ ਇਹ ਦੇਖੋ ਵੀ ਮਤਲਬ ਜਿਹੜੇ ਇਨਸਾਨ ਆ ਖੇਤਾਂ ਦੇ ਵਿੱਚ ਕੰਮ ਕਰਦੇ ਉਹਨੂੰ
ਹਾਂਜੀ
ਗੀ ਘੱਟ ਮਤਲਬ ਉਹਨੂੰ ਇੰਨਾ ਗਰਮੀ ਫੀਲ ਵੀ ਨਹੀਂ ਹੁੰਦੀ ਹੈਗੀ। ਪਰ ਜਿਵੇਂ ਆਪਣੇ ਵਰਗੇ ਨੋਰਮਲ ਲੋਕ ਹੋ ਗਏ ਆਪਾਂ ਅਗਰ ਜਾਂਦੇ ਹਾਂ ਤਾਂ ਆਪਾਂ ਨੂੰ ਬਾਹਰ ਡਬਲ ਗਰਮੀ ਲੱਗਦੀ ਹੈ।
ਹਾਂਜੀ ਇਹ ਤਾਂ ਇਹੀ ਤਾਂ ਹੈ ਨਾ ਮੈਮ ਅਗਰ ਅ ਅਗਰ ਆਪਾਂ ਰੁੱਖ ਬਚਾਵਾਂਗੇ ਤਾਂ ਹੀ ਆਹ ਹੁਣ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਲੋਕ ਪਾਣੀ ਵੀ ਇੰਨਾ ਵੇਸਟ ਕਰਦੇ ਹੈ।
ਹਾਂਜੀ ਹਾਂ ਪਾਣੀ ਵੀ ਆਪਾਂ ਦੇਖਦੇ ਹਾਂ ਪਾਣੀ ਦਾ ਵੀ ਕਿੰਨਾ ਜ਼ਿਆਦਾ ਦੁਰਪਯੋਗ ਹੋ ਰਿਹਾ ਲੋਕ ਉਹਨੂੰ ਸਹੀ ਤਰੀਕੇ ਨਾਲ ਵਰਤਦੇ ਹੀ ਨਹੀਂ।
ਹਾਂਜੀ ਹਾਂ ਜਿਵੇਂ ਬੋ ਡੋਲੀ ਜਾਂਦੇ ਆ ਫਾਲਤੂ ਤੇ ਤੁਸੀਂ ਜਿੰਨਾ ਕੁ ਤੁਹਾਨੂੰ ਯੂਜ ਹੈ ਤੁਸੀਂ ਓਨਾ ਕਰੋ ਹਨਾ ਵੀ ਜੇ -ਜੇ ਦੁਨੀਆਂ ਤੇ ਪਾਣੀ ਖਤਮ ਹੋ ਗਿਆ ਫਿਰ ਕੀ ਕਰਾਂਗੇ ਫਿਰ ਤਾਂ ਬੰਦਾ ਜੀਵਿਤ ਨਹੀਂ ਰਹਿਣਾ ਹੈਗਾ। ਰੁੱਖ ਤੇ ਪਾਣੀ ਕਿੰਨਾ ਜ਼ਰੂਰੀ ਹੈ ਆਪਣੇ ਸਰੀਰ ਲਈ ਕਿ ਆਪਣੇ ਵਾਤਾਵਰਨ ਲਈ ਸਾਰੀਆਂ ਚੀਜ਼ਾਂ ਕਿੰਨੀਆਂ ਜ਼ਰੂਰੀਆਂ ਨੇ।
ਬਿਲਕੁਲ ਇਹ ਸ ਹਵਾ ਜਿਵੇਂ ਦੇਖ ਲਓ ਹਵਾ ਵੀ ਹਨਾ ਫਿਰ ਦੂਸ਼ਿਤ ਹੁੰਦੀ ਹੈ। ਇੰਨਾ ਕੁੱਛ ਹੁੰਦਾ। ਇਹ ਤਾਂ ਹੀ ਆਪਣਾ ਇੰਨੇ ਮਤਲਬ ਵਾਤਾਵਰਨ 'ਚ ਫ਼ਰਕ ਪੈ ਰਿਹਾ ਹੈ ਕਿਉਂਕਿ ਆਪਾਂ ਨਾ ਬਹੁਤ ਜ਼ਿਆਦਾ ਚੀਜ਼ਾਂ ਦਾ ਦੁਰਪੋਗ ਕਰਨ ਲੱਗੇ।
ਉਹੀ ਤਾਂ ਹੈ ਮੈਮ ਜਿੱਦਾਂ ਦੇਖੋ ਲੋਕ ਹੁਣ ਜਿੱਦਾਂ ਫੈਕਟਰੀਆਂ ਵਗੈਰਾ 'ਚ ਧੂੰ ਆਉਂਦਾ ਹਨਾ ਉਹ ਸਾਰਾ ਹਵਾ ਵਿੱਚ ਮਿਲਦਾ। ਫਿਰ ਪਾਣੀ ਜਾਂਦਾ ਗੰਦਾ ਪਾਣੀ ਇਹ ਤਾਂ ਚੰਗਾ ਆਪਾਂ ਰੁੱਖ ਲਗਾਓ ਵੱਧ ਤੋਂ ਵੱਧ ਕਿ ਜਿਹੜੀ ਉਹ ਗੰਦੀ ਸਾਰੇ ਵੀ ਪ੍ਰਦੂਸ਼ਣ ਆ ਉਹ ਸਾਰਾ ਠੀਕ ਹੋ ਜੇ। ਤੇ ਆਪਾਂ ਨੂੰ ਵਧੀਆ ਕਿਉਂਕਿ ਇਹਨਾਂ ਨਾਲ ਬਿਮਾਰੀਆਂ ਕਿੰਨੀਆਂ ਲੱਗਦੀਆਂ ਨੇ ਲੋਕ ਮੌਤ ਤੱਕ ਪਹੁੰਚ ਜਾਂਦੇ। ਨੇ ਜਦੋਂ ਇਹਨਾਂ ਨੂੰ ਇਹ ਐੰਨੀ ਗੰਦੀ ਉਹ ਕਰਨੀ ਪੈਂਦੀ ਆ।
ਉਹੀ ਤਾਂ ਹੈ ਨਾ ਤੁਸੀਂ ਦੇਖੋ ਵੀ ਆਪਾਂ ਫੈਕਟਰੀਆਂ ਵਗੈਰਾ 'ਚ ਉਹ ਕਰਦੇ ਆਂ। ਤੇ ਕਿੰਨਾ ਕੁਛ ਕਰ ਹਨਾ ਉਹ ਸਾਰਾ ਆਪਣੇ ਇਨਵਾਇਰਮੈਂਟ ਤੇ ਫਰਕ ਪਾ ਰਿਹਾ ਹੈ। ਬਿਮਾਰੀਆਂ ਲੱਗਦੀਆਂ ਨੇ ਬਹੁਤ ਕੁਛ ਹੁੰਦਾ ਹੈ ਹਾਂਜੀ। ਹਾਂਜੀ
ਜੀ ਇਹ ਤਾਂ ਹੈ।
ਉਹੀ ਤੇ ਹੈ ਨਾ ਵੀ ਕਿ ਚਲੋ ਆਪਾਂ ਨੂੰ ਥੋੜ੍ਹਾ ਸਾਂਭ ਸੰਭਾਲ ਕਰਕੇ ਕਰਨੀ ਚਾਹੀ ਦੀ ਹੈ ਜੋ ਵੀ ਆਪਾਂ ਵਰਤੋਂ ਕਰ ਰਹੇ ਹਾਂ।
ਆਈ ਰਹੀ ਅ ਮੈਮ ਆਵਾਜ਼
ਹਾਂਜੀ- ਹਾਂਜੀ- ਹਾਂਜੀ। ਹਾਂਜੀ- ਹਾਂਜੀ- ਹਾਂਜੀ ਬੋਲੋ। ਉਹੀ ਹੈ ਨਾ ਕਿ ਮੈਮ ਆਪਾਂ ਨੂੰ ਆਪਾਂ ਨੂੰ ਆਪਣੀ ਅੱਗੇ ਪੀੜ੍ਹੀ ਵਾਸਤੇ ਵੀ ਚੀਜ਼ਾਂ ਸਾਂਭ ਕੇ ਰੱਖ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਵਾਸਤੇ ਵੀ ਉਹ ਯੂਜ 'ਚ ਆ ਸਕਣ।
ਹਾਂਜੀ ਹਾਂ ਹੁਣ ਜਦ ਆਪਾਂ ਜਦੋਂ ਨਾ ਆਪਾਂ ਆਪਣਾ ਫਾਇਦਾ ਸੋਚਦੇ ਹਾਂ ਨਾ ਫਿਰ ਕੁਛ ਨੀ ਬਣਦਾ ਜਦੋਂ ਆਪਾਂ ਸਾਰਿਆਂ ਦਾ ਫਾਇਦਾ ਸੋਚਦੇ ਹਾਂ ਨਾ ਫੇਰ ਕੁਛ ਬਣੂਗਾ।
ਹਾਂਜੀ ਹਾਂ। ਓਈ ਐ ਨਾ ਕਿ ਅਗਰ ਆਪਾਂ ਏ ਸੋਚ ਕੇ ਕਰਦੇ ਆ ਕਿ ਚਲੋ ਕੋਈ ਨੀ, ਵੈਸੇ ਈ ਦੇਖਲੋ ਤੁਸੀਂ ਪਾਣੀ ਦਾ ਮਤਲਬ ਕਿੰਨਾ ਜਾਦਾ ਓ ਲੈਵਲ ਘੱਟ ਗੇਆ, ਹਨਾ ਤੁਸੀਂ ਦੇਖਲੋ ਹੁਣ ਤਾਂ ਖੇਤ ਤੇ ਵੀ ਬਹੋਤ, ਮੈਂ ਤਾਂ ਕੈ ਰਈ ਆਂ ਪੰਜਾਬ ਚ ਕਿਤੇ-ਕਿਤੇ ਈ ਆਪਾਂ ਨੂੰ ਐ ਹੋਊਗਾ ਵੀ ਹਾਂ ਕਿਤੇ ਤੇ ਵਦੀਆ ਖੇਤ ਹੈਗੇ ਨੇ, ਕੇਓਕਿ ਅਗਲਾ ਆੱਜ-ਕਾਲ ਖੇਤੀ ਬੋਹਤ ਘੱਟ ਕਰਦੈ।
ਹਾਂ, ਕੋਈ ਹੁਨ ਨਾ ਪਤਾ ਕੀ ਕਾਰਦੇ ਨੇ ਲੋਕ ਨਾ ਖੇਤੀ ਵੇਚ ਦਿੰਦੇ ਨੇ, ਫੇਰ ਓਥੇ ਇੱਕ ਬੰਜਰ ਜ਼ਮੀਨ ਧਾਰ ਕੇ ਨਾ ਓਥੇ ਫੈਕਟਰੀਆਂ ਖੜੀਆਂ ਕਾਰਤੀਆਂ ਜਾਂ ਕੁੱਛ ਖੜਾ ਕਰਤਾ ਓ ਐਵੇ ਵੀ ਨੀ ਸੋਚਦੇ ਵੀ ਓਥੇ ਕੁਛ ਆਪਾਂ ਯੂਜ਼ ਫੁ ਬਣਾਈ ਜਾ ਜੇ ਆਪਣੇ ਬਰਤੋਂ ਵਿੱਚ ਆਵੇ, ਹਨਾ ਬਸ ਲੋਕਾਂ ਨੂੰ ਐ ਹੁੰਦਾ ਕਿ ਬ ਪੈਸੇ ਕਮਾ ਬਸ ਪੈਸੇ ਕਮਾਨ ਤੋਂ ਵੱਦ ਵੀ ਅਪਨਾ ਜੀਵਨ ਆ, ਜਦ ਤੱਕ ਆਪਾਂ ਆਪਨਾ ਜੀਵਨ ਨੀ ਸੁਧਾਰਾਂਗੇ ਆਪਾਂ ਕਿੱਦਾਂ ਓ ਕਰ ਲਾਂਗੇ।
ਉਈ ਤੇ ਹੈਗਾ ਨਾ ਕਿ ਏਨਾਂ ਨਾਲ ਸੋਚਣਾ ਚਾਈਦਾ ਵੀ ਹਾਂ, ਚਲੋ ਆਪਣੇ ਨਾਲ ਆਪਾਂ ਹੋਰਾਂ ਦਾ ਵੀ ਫੈਦਾ ਕਰੀਏ।
ਹਾਂਜੀ ਹਾਂ, ਹੁਨ ਦੇਖੋ ਮੈਮ ਜਿਵੇਂ ਆਪਾਂ ਲਾਈਏ ਜੇੜੇ ਛੋਟੇ ਬੱਚੇ ਹੁੰਦੇ ਨੇ ਹਣਾ ਓਹ ਜਿਵੇਂ ਬਾਹਰ ਖੇਲਦੇ ਫਿਰਦੇ ਨੇ, ਅਗਰ ਐਡਾ ਗੰਦਾ ਵਾਤਾਵਰਨ ਹੋਊਗਾ ਓਨਾਂ ਦੇ ਵਿਚਾਰੇਆਂ ਦੀ ਕੀ ਜ਼ਿੰਦਗੀ ਆ, ਛੋਟੇ ਹੁੰਦੇ ਹੀ ਓ ਬਿਮਾਰੀਆਂ ਦੇ ਵਿੱਚ ਘਿਰ ਜਾਣਗੇ ਸਾਰੇ।
ਬਿਲ ਬਿਲਕੁਲ, ਬਿਲਕੁਲ, ਬਿਲਕੁਲ ਏਈ ਤੇ ਹੈਗਾ ਨਾ ਕਿ ਛੋਟੇ-ਛੋਟੇ ਬੱਚੇਆਂ ਨੂੰ ਤੁਸੀਂ ਦੇਖ ਰੇ ਓ ਵੀ ਹਨਾ ਕਿੰਨੇ ਪ੍ਰੋਬਲਮਸ ਹੁੰਦੀਆਂ ਨੇ, ਇੱਕ ਤਾਂ ਪੇਰੇਂਟਸ ਪੈਲਾਂ ਈ ਆਪਣੇ ਬੱਚੇਆਂ ਨੂੰ ਬਾਹਰ ਨੀ ਕਾਡਦੇ ਹੈਗੇ। ਕਿ ਨੀ ਐਵੇਂ ਦਾ ਮੌਸਮ ਐ ਮਿੱਟੀ ਚ ਨੀ ਖੇਲਣਾ, ਪੈਲਾਂ ਆਲੇ਼ ਬੱਚੇ ਵੀ ਸੀਗੇ ਜੇੜੇ ਮਿੱਟੀ ਚ ਖੇਲਦੇ ਸੀਗੇ ਸਾਰਾ ਟਾਈਮ ਧੁੱਪ ਚ ਫੀ
ਜੇੜੇ ਓਦੋਂ ਨਾ ਖੇਲਦੇ ਸੀਗੇ ਨਾ ਮਿੱਟੀ ਚੋਂ, ਹੂਣ ਬਹੋਤ ਠੀਕ ਨੇ ਬੱਚੇ।
ਹਾਂਜੀ।
ਅਗਰ ਆਪਾਂ ਦੇਖੀਏ ਆਪਣੇ ਦਾਦਾ-ਦਾਦੀ, ਓ ਕਿੰਨੇ ਤੰਦਰੁਸਤ ਨੇ ਹਜੇ ਤੱਕ। ਤੇ ਅਗਰ ਆਪ, ਆਪਾਂ ਆਪਨੀ-ਆਪਨੀ ਓਨੂੰ ਲਾਈਏ ਜਨਰੇਸ਼ਨ ਨੂੰ ਤਾਂ ਓ ਦੇਖੋ ਤੁਸੀਂ ਕਿੱਥੋਂ ਤੱਕ, ਓ ਇਨਾ ਕੰਮ ਨੀ ਕਾਰ ਸਕਦੇ ਜਿੰਨੇ ਆਪਣੇ ਦਾਦਾ-ਦਾਦੀ ਕਾਰ ਸਾਕਦੀ ਆਂ। ਪਤਾ ਓ ਦੁੱਗਨਾ ਕਾੰਮ ਕਰ
ਹਾਂਜੀ, ਬਿਲਕੁਲ-ਬਿਲਕੁਲ। ਕੇਓਕਿ ਓਨਾਂ ਨੇ ਖਰਾਕ ਵਦੀਆ ਲੇ ਰੱਖੀ ਐ, ਓਨਾਂ ਦਾ ਸ਼ਰੀਰ ਵਦੀਆ ਸੀਗਾ। ਆਜ-ਕਾੱਲ, ਤਾਂ ਕੁੱਸ਼ ਹੈ ਈ ਨੀ ਰੇ ਸਪਰੇ ਵਾਲੀ਼ਆਂ ਚੀਜਾ ਹੋ ਗੀਆਂ ਬਾਹਰ ਦਾ ਫਾਸਟ ਫੂੜ ਖਾਣਾ, ਬੋਤ ਕੂਸ਼ ਓਹ ਹੋ ਗੇਆ।
ਚਲੋ ਠੀਕ ਹੈ ਮੈਮ
ਓਕੇ-ਓਕੇ ਮੈਮ ਠੀਕ।
ਓਕੇ ਮੈਮ, ਵਦੀਆ ਲੱਗੇਆ ਤਾਹਡੇ ਨਾਲ ਗਾੱਲ ਕਾਰਕੇ।
ਹਾਂਜੀ-ਹਾਂਜੀ, ਠੀਕ ਐ ਮੈਮ ਓਕੇ।